ਹੈਲੋ।
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ।
ਹੈਲੋ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਨੇ।
ਬਸ ਮੀ ਰਥੇ ਵਧੀਆ ਤੁਸੀਂ ਦੱਸੋ ਤੁਸੀਂ ਠੀਕ ਹੋ।
ਹਾਂਜੀ ਮੈਂ ਠੀਕ ਹਾਂ ਕੀ ਕਰਦੇ ਪਏ ਸੀਂ।
ਕੁਛ ਨਈ, ਮੈਂ ਨਾ ਇਡਲੀ ਬਣਾ ਰਹੀ ਸੀ।
ਇਡਲੀ ਕਿਹੜੀ, ਸਟੀਮ?
ਉਹ ਇੱਕ ਨਈ-ਨਈ ਉਹ ਇੱਕ ਨਾ ਨਹੀਂ- ਨਹੀਂ ਉਹ ਵਲੀ ਸਟਫਡ ਇਡਲੀ
ਇਹ ਕਿਹੜੀ ਸਟਫ, ਕਿਹੜੀ ਹੁੰਦੀ ਆ।
ਇਹ ਬੜੀ ਸਵਾਦ ਬਣਦੀ ਏ, ਜਿਵੇਂ ਅਸੀਂ ਨੋਰਮਲ ਇਡਲੀ ਬਣਾ ਲੈਂਦੇ ਆ ਨਾ ਸਾਂਭਣ ਨਾਲ ਖਾਣ ਬ ਲੀ ਤੇ ਇੱਕ ਫਰਾਈਡ ਬਣਾ ਲੈਂਣੇ ਹਾਂ ਅਸੀਂ ਇਹ ਦੋ ਤਰ੍ਹਾਂ ਦੀ ਇਡਲੀ ਬਣਾਈ ਦੀ ਤੀ ਜ਼ਿਆਦਾਤਰ
ਹਾਂ ਇਹ ਦੋ ਬਣਾਂਦੀ ਹਾਂ ਮੈਂ ਤੇ ਫਰਾਏ ਜੋ ਸਬਜ਼ੀਆਂ ਵਾਲੀ ਹੁੰਦੀ ਆ ਨਾ।
ਹਾਂ-ਹਾਂ।
ਓਈ ਬਣਾਣੀ ਆ ਐਈ ਡੋਸੇ ਹਾਂ। ਹਾਂ ਨਹੀਂ ਤਾਂ ਸਾਂਬਰ ਨਾਲ ਖਾਂਣੇ ਆ ਤੁਸੀਂ ਕਿਹੜੀ ਕਹਿੰਦੇ ਪਏ ਹੋ।
ਇਹ ਵੀ ਨਾ ਮੈਨੂੰ ਕਿਸੇ ਨੇ ਦੱਸੀ ਸੀ ਕਿ ਇਹ ਵਾਲੀ ਇਡਲੀ ਬਣਾਣਾ ਬੜੀ ਸਵਾਦ ਬਣਦੀ ਐ। ਤੇ ਫੇਰ ਮੈਂ ਉਹਨਾਂ ਦੇ ਘਰ ਖਾ ਕੇ ਆਈ ਸੀ ਤੇ ਮੈਨੂੰ ਬੜੀ ਸਵਾਦ ਲੱਗੀ। ਤੇ ਫੇਰ ਮੈਂ ਕਿਹਾ ਮੈਂ ਟਰਾਈ ਕਰਨੀ ਆ ਤੇ ਮੈਨੂੰ ਵੀ ਬੜੀ ਸਵਾਦ ਲੱਗੀ ਘਰ ਬਣਾ ਕੇ ਤੇ ਫਿਰ। ਹੁਣ ਮੈਂ ਦੁਬਾਰਾ ਬਣਾਣ ਲੱਗੀ ਆ, ਹਾਂ ਤੇ ਨਾ ਹੂੰ ਤੇ ਸਾਨੂੰ ਪਹਿਲੇ ਸੂਜੀ ਦਾ ਬ ਉਹਦਾ ਇਡਲੀ ਦਾ ਬੈਟਰ ਬਣਾ ਲੈਦਾ ਹੈ ਸੂਜੀ ਚਿਲੈ ਲਈ ਤੇ ਸੂਜ ਇਹ ਵੀ ਨਾ ਦੋ ਤਰੀਕੇ ਦੀ ਬਣਦੀ ਹੈ ਮਤਲਬ ਇਡਲੀ 'ਚ ਹੁੰਦੀ ਏ ਦੋ ਤਰੀਕੇ ਦੀ ਬਣਦੀ, ਇੱਕ ਤੇ ਅਸੀਂ ਸੂਜੀ ਨਾਲ ਬਣਾ ਲੈਂਦੇ ਹਾਂ, ਤੇ ਇੱਕ ਨਾ ਉਹ ਇੱਕ ਵਾਈਟ ਕਲਰ ਵਾਲੀ ਦਾਲ ਆਂਦੀ ਏ। ਹਾਂ, ਉਹਨਾਂ ਪਿਗੋ ਕੇ ਪੀਸਣਾ ਹੁੰਦਾ ਤੇ ਉਹ ਦਾਲ ਦਾ ਓਵਰ ਦਾਲ ਦਾ ਵੀ ਇਡਲੀ ਬਣਦੀ ਉਹ ਵੀ ਬੜੀ ਸਵਾਦ ਇਡਲੀ ਬਣਦੀ ਏ। ਤੇ ਹੁਣ ਤੇ ਫਿਲਹਾਲ ਮੈਂ ਜ਼ਿਆਦਾਤਰ ਸੂ ਜੀ ਬਣਾਣੀ ਆ ਤੇ ਸੂਜੀ ਦੇ ਅੰਦਰ ਹਾਂ ਸੂਜੀ ਦੇ ਅੰਦਰ ਅਸੀਂ ਉਹ ਪਾ ਲਿਆ ਜਿਵੇਂ ਦਹੀਂ ਪਾ ਲਈ ਤੁਸੀ ਦਹੀ ਪਾਂਦੇ ਓ।
ਹਾਂ ਹਾਂ ਦਹੀਂ ਨਾਲ ਹੀ ਬਣਾਉਂਦੇ ਪਤਾ
ਹਾਂ ਦਹੀਂ ਪਾ ਲਈ ਆ ਖੱਟੀ ਲੱਸੀ ਵੀ ਪਾ ਲੈਦੇ ਆ।
ਅਛਾ- ਅਛਾ ਹਾਂ- ਹਾਂ ਲੱਸੀ ਵੀ ਪਾ ਲੈਂਣੇ ਹਾਂ ਪਰ ਜ਼ਿਆਦਾਤਰ ਦਹੀ ਪਾਣੀ ਹਾਂ ਮੈ ਤੇ
ਹਾਂ ਮੈਂ ਵੀ ਦਹੀਂ ਪਾਨੀ ਆ ਜਿਆਦਾ ਕਿਉਂਕਿ ਲੱਸੀ ਖੱਟੀ ਲੱਸੀ ਜ਼ਿਆਦਾ ਘੱਟ ਹੀ ਮਿਲ ਪਾਂਦੀ ਏ ਕਿੱਥੋਂ ਦੀ ਨਾ
ਹਾਂ ਹਾਂ ਹਾਂ
ਤੇ ਦਹੀਂ ਪਾ ਲਈ ਤੇ ਉਹਦੇ ਅੰਦਰ ਥੋੜਾ ਜਾ ਨਮਕ ਪਾ ਲਿਆ ਤੇ ਉਹਦਾ ਇਹ ਨਾ ਇਕ ਬੈਟਰ ਬਣਾ ਲਿਆ ਬਿਲਕੁਲ ਥਿਕ ਜਿਹਾ ਬੈਟਰ ਬੈਟਰ ਬਣਾ ਲਿਆ। ਉਹਨੂੰ ਨਾ ਇੱਕ ਮਤਲਬ ਇੱਕ ਹੀ ਸਾਈਡ ਹੀ ਫੈਂਟਣਾ ਏ ਬਿਲਕੁਲ
ਹਾਂ- ਹਾਂ ਫੈਟ ਦੇ ਤੇ ਇਕ ਹੀ ਸਾਈਡ ਨੇ ਕੋਈ ਵੀ ਚੀਜ ਬਣਾਓ ਨਾ ਫੈਟ ਦੇ ਨੇ ਜਦੋਂ ਉਹ ਇੱਕ ਹੀ ਸਾਈਡ ਫੈਟ ਦੇ ਨੇ ਹੂ
ਕੀ ਸਾਈਡ ਅੱਛੇ ਤਰੀਕੇ ਨਾਲ ਫੈਟ ਲੈਣਾ ਹੈ ਤੇ ਉਹਨੂੰ ਨਾ ਫਿਰ ਉਹਦੇ ਅੰਦਰ ਫਿਰ ਈਨੋ ਪਾ ਦੇਣੀ ਏ।
ਅੱਛਾ ਉਹ ਤਾਂ ਬਣਾਦੇ ਟਾਈਮ ਪਾਂਦੇ ਨੇ ਨਾ ਜਦੋਂ ਰੱਖਣਾ ਹੋਵੇ ਉਹਦੇ ਵਿੱਚ ਤਾਂ ਹੀ ਪਾਈ ਦੀ ਇਹਨੂੰ
ਨਹੀ ਇਨੋ ਪਾ ਹੀ ਦਿੰਦੇ ਆ ਐਵੇ ਪਾ ਦਿੰਦੇ ਆ।
ਅੱਛਾ
ਹਾਂ ਮੈਂ ਤੇ ਈਨੂੰ ਪਾ ਕੇ ਫਿਰ ਉਹਦੇ ਉੱਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਫਿਰ ਉਹਨੂੰ ਫੈਟਿਆ ਸੀ।
ਅੱਛਾ- ਅੱਛਾ
ਹੂ ਤੇ ਉਸ ਤੋਂ ਬਾਅਦ ਨਾ ਅਹ ਤੇ ਤੁਸੀਂ ਇਹ ਮਤਲਬ ਬੈਟਰ ਜੋ ਏ ਬਾਅਦ ਚੋਂ ਬਣਾ ਲੋ, ਅਗਰ ਤੁਹਾਨੂੰ ਮਤਲਬ ਬਣਾਉਣੇ ਤੇ ਜੋ ਅਸੀ ਫਿਰ ਉਹ ਨਾ ਇਕ ਮਿਸ ਬਣਾਂਣੀ ਤੁਸੀ ਮਿਸ ਬਣਾ ਸਕਦੇ ਹੋ। ਆਲੂਆਂ ਨੂੰ ਬੋਇਲ ਕਰਕੇ, ਇਹ ਵਾਲੀ ਇਮੇਜਿੰਗ ਬਣਾ ਸਕ ਹੋ ਜਾਂ ਤੁਸੀਂ ਸਬਜ਼ੀਆਂ ਦੇ ਅੰਦਰ ਆਲੂ ਪਾ ਕੇ ਮਿਕਸ ਬਣਾ ਸਕਦੇ ਹੋ। ਜਾਂ ਤੁਸੀ ਅ ਇਕ ਦਾਲ ਵਾਲੀ ਵੀ ਮਿਸ ਬਣਦੀ ਏ ਦਾਲ ਨੂੰ ਬੋਇਲ ਕਰਕੇ ਉਹਦੀ ਉਹਦੇ ਨਾਲ ਮਸਾਲੇ ਤੜਕੇ ਵੜਕੇ ਲਾ ਕੇ ਦਾਲ ਬਲੀ ਵੀ ਬਾਂ ਸਕਦੀ ਹੈ ਦਾਲੂ ਆਲੂ ਦਾਲੂ ਦਾਲ ਔਰ ਆਲੂ ਵਾਲੀ ਮਿਸ
ਆਹ ਦਾਲੂ
ਹਾਂਜੀ ਦਾਲ ਔਰ ਆਲੂ ਮਿਕਸ ਕਰਕੇ ਵੀ ਬਣਾ ਸਕਦੇ ਹੋ ਮਿਸ ਤੇ ਐਵੇ ਕਰਕੇ ਮਿਸ ਬਣਾ ਲਈ ਮਿਸ ਨੂੰ ਅੱਛੇ ਤਰੀਕੇ ਨਾਲ ਮਸਾਲੇ ਹਾਂ, ਮਸਾਲੇ ਪਾਏ ਸਾਰੇ, ਜਿਵੇਂ ਜੀਹਦੇ ਤੇ ਸੋਸ ਵੀ ਪਾ ਸਕਦੇ ਆ ਜਿਵੇਂ ਤੰਦੂਰੀ ਸੋਸ ਪਾ ਲਈ ਜਾਂ ਸੇਜਵਾਨ ਸੋਸ ਪਾ ਲਈ ਤੇ ਅੱਛੇ ਤਰੀਕੇ ਨਾਲ ਉਹਨੂੰ ਛਟਪਾਟਾ ਕਰਕੇ ਮਿਸ
ਗਾਰਲਿਕ ਵਗੈਰਾ ਪਾ ਸਕਦੇ ਨੇ।
ਹਾਂ-ਹਾਂ ਉਹ ਉਹਦੇ ਤੁਸੀ ਕੁਛ ਵੀ ਪਾਲਓ ਗਾੜ ਬਹੁਤ ਅੱਛਾ ਫਲੈਵਰ ਆਂਦਾ ਹਾਂ। ਬਿਲਕੁਲ ਐਵੇ ਉਹਦੇ ਅੰਦਰ ਹਾਂ-ਹਾਂ ਉਹਦੇ ਅੰਦਰ ਅਸੀ ਜਿਵੇ ਪਿਆਜ ਪਾਣੇ ਹਾਂ ਕੱਲਾ ਤੇ ਨਾਲ ਅਸੀ ਹੋਰ ਸਬਜ਼ੀਆਂ ਵੀ ਪਾ ਸਕਦੇ ਹਾਂ।
ਹਾਂ ਪੂਰੀ ਸਬਜ਼ੀਆਂ ਦੀ ਸਟਫਿੰਗ ਬਣਾਣੀ
ਹਾਂ ਬਿਲਕੁਲ ਇੱਕ ਦਮ ਚਟਪਟੀ ਸਬਜ਼ੀਆਂ ਵਾਲੀ ਸਟਫਿੰਗ ਬਣਾ ਕੇ ਤੇ ਸਾਡੇ ਕੋਲ ਨਾ ਸਾਂਚਾ ਹੈਗਾ ਇਡਲੀ ਦਾ
ਹੂੰ-ਹੂੰ
ਤੇ ਉਹ ਇਡਲੀ ਦਾ ਸਾਂਚੇ ਉਹਨੂੰ ਅੱਛੇ ਤਰੀਕੇ ਨਾਲ ਪਹਿਲੇ ਗ੍ਰੀਸ ਕਰ ਲਿਆ ਜਿਵੇ ਤੁਸੀ ਤੇ ਲੀਆਂ
ਬਟਰ ਵ
ਬਟਰ ਵਗੈਰਾ ਕੁਛ ਵੀ ਤੁਸੀ ਹਾਂ ਘਿਓ ਵਗੈਰਾ ਤੁਸੀ ਕੁਛ ਵੀ ਯੁਜ ਕਰਦੇ ਓ ਮੁਛਲੀ ਉਹ ਤੇ ਗ੍ਰੀਸ ਕਰ ਲਿਆ। ਫੇਰ ਪਹਿਲੇ ਨਾ ਇਕ ਬਹੁਤ ਪਤਲੀ ਜਿ ਲੇਅਰ ਦੀ ਨਾ ਜੋ ਅਸੀ ਬੈਟਰ ਬਣਾਇਆ ਨਾ, ਪਹਿਲੇ ਸਭ ਤੇ ਨਾ ਬਹੁਤ ਪਤਲੀ -ਪਤਲੀ ਲੇਅਰ ਬਣਾ ਲੈਣੀ ਮਤਲਬ ਅਸੀ ਜਿਆਦਾ ਬੈਟਰ ਪਾਉਦੇ ਜਿਆਦਾ ਨੀ ਪਾਉਣਾ ਬ ਉਹ ਥੋੜਾਿਹਾ ਪਾਉਣਾ ਹੈ। ਉਹ- ਅਛੇ ਤਰੀਕੇ ਨਾਲ ਪਤਨੀ ਜੀ ਲੇਅਰ ਬਣਾ ਲੈਦੀ ਉਹਦੀ ਤੇ ਫੇਰ ਉਹਦੇ ਉਤੇ ਸਟਫਿੰਗ ਰੱਖਣੀ ਹ ਜੋ ਅਸੀ ਬਣਾਈਏ ਥੋੜ੍ਹੀ ਜਿਹੀ ਸਟਫਿੰਗ ਰੱਖਣੀ ਹੈ। ਫਿਰ ਉਸ ਤੋਂ ਬਾਅਦ ਉਹਦੇ ਉਤੇ ਬੈਟਰ ਹੋਰ ਪਾ ਦੇਣਾ ਹੈ।
ਅੱਛਾ।
ਹਾਂ ਐਵੇ ਕਰਕੇ ਨਾ ਸਾਰੇ ਜਿਨੇ ਵੀ ਉਥੇ। ਉਹ ਸਾਂਚੇ ਦੇ ਜਿੰਨੇ ਵੀ ਹੁੰਦੇ ਆ ਸਭ ਨੂੰ ਐਮੀ ਫੀਲ ਕਰ ਦੇਣਾ ਏ
ਅੱਛਾ, - ਅੱਛਾ। ਅੱਛਾ ਹਾਂ ਉਹੀ ਪੂਰੀ ਹਾਂ ਉਹੀ ਫੁੱਲੇ ਉਹਦੇ ਵਿੱਚ ਸਟਫਿੰਗ ਫਿੰਗ ਆ ਜਾਏਗੀ
ਹਾਂ ਹਾਂ ਉਵੇ ਪੂਰੀ ਅੱਛੇ ਤਰੀਕੇ ਨਾਲ ਉਹ ਸਟੀਮ ਕਰ ਲੋ ਤੁਸੀ ਉਸ ਤੋ ਬਾਅਦ ਅਸੀ ਚਟਨੀ ਵੀ ਨਾ ਦੋ ਤਰੀਕੇ ਦੀ ਬਣਾ ਲੈਂਣੇ ਆ ਇੱਕ ਨਾ ਪੁਦੀਨੇ ਵਾਲੀ ਜਿਵੇਂ ਤੁਹਾਨੂੰ ਪਤਾ ਹੀ ਪੁਦੀਨਾ ਮਿਰਚ ਜਾ ਅੰਬੀਆਂ ਪਾ ਕੇ ਇਕ ਚਟਨੀ ਬਣਦੀ ਹੈ। ਚਟਨੀ ਉਹ ਵੀ ਬਣਾ ਸਕਦੇ ਆ ਤੇ ਇੱਕ ਟਮਾਟਰ ਵੀ ਬਣਦੀ ਏ ਟਮਾਟਰ ਦੇ ਅੰਦਰ ਲਸਣ ਪਾ ਕੇ ਅਛਾ ਤਰੀਕੇ ਹਾਂ ਉਹਦੇ ਅੰਦਰ ਕੋਈ- ਕੋਈ ਲੋਕ ਪਿਆਜ ਵੀ ਪਾਉਦੇ ਆ ਹਨਾ
ਮੈਂ ਤੇ ਪਿਆਜ ਵਾਲੀ ਹਾਂ ਮੈਂ ਤੇ ਪਿਆਜ ਦੀ ਚਟਨੀ ਵੀ ਬਣਾਉਦੀ ਹਾਂ ਉਹਦੇ ਵਿਚ ਨਾ ਮਤਲਬ ਪਿਆਜ ਨੂੰ ਬਹੁਤ ਛੋਟਾ ਬਾਰੀਕ ਕਿ ਜਿੰਨਾ ਪਿਆਜ ਤੁਸੀਂ ਛੋਟਾ ਕਰ ਸਕਦੇ ਹੋ ਉਨਾ ਤੇ ਉਹਦੇ ਵਿੱਚ ਤੇ ਸਿਰਕਾ ਵਿਰਕਾ ਪਾ ਕੇ ਲੂਣ ਮਿਰਚ। ਪਾ ਕੇ ਬਹੁਤ ਸਵਾਦ ਚਟਨੀ ਮਤ ਅੰਬੀਆਂ ਛੋਟੀ ਛੋਟੀ ਬਿਲਕੁਲ ਹਾਂ ਅੰਬੀ ਨੂੰ ਬਿਲਕੁਲ ਹੀ ਉਹ ਕਸ਼ ਕਰਕੇ ਵਧੀਆ ਨਾਲ। ਤੇ ਮੈ ਉਹਦੀ ਵੀ ਬਣਾਉਦੀ ਹਾਂ ਚਟਨੀ ਉਹ ਵੀ ਬਹੁਤ ਸਵਾਦ ਬਣ ਜਾਦੀ ਹੈ।
ਹਾਂਜੀ ਕੱਲੀ ਟਮਾਟਰ ਔਰ ਮਿਰਚਾਂ ਦੀ ਵੀ ਬੜੀ ਸਵਾਦ ਹਾਂਜੀ ਤੁਂ ਕਦੇ
ਹਾਂ- ਹਾਂ ਉਹ ਵੀ ਹਾਂ ਉਹ ਵੀ ਬਣਾਈ ਹੈ। ਮੈ ਉਹ ਵੀ ਬਹੁਤ ਵਧੀਆ ਬਣਦੀ ਹੈ। ਚਟਨੀਆਂ ਤੇ ਵਧੀਆ ਹੀ ਲੱਗਦੀਆਂ ਸਾਰੀ ਜਿਹੜੀ ਮਰਜ਼ੀ ਬਣਾ ਲਓ ਮੈਨੂੰ ਬਾਜ਼ਾਰ ਦੀ ਹਾਂ ਮੈਨੂੰ ਬਜ਼ਾਰ ਦੀ ਚਟਨੀਆਂ ਨੀ ਇੰਨੀ ਪਸੰਦ ਹੈਗੀਆਂ ਇਹ ਜਿਵੇਂ ਹੈ ਚਿੱਲੀ ਸੋਸ। ਮੈਨੂੰ ਇਹ ਇਨਸਾਨੀਅਤ ਘਰ ਦੀ ਸੋਸਾਂ ਜਿਵੇਂ ਚਟਨੀਆਂ ਬਣਦੀਆਂ ਨਾ ਹੁਣ ਤੇ ਪੁਦੀਨਾ ਇੰਨਾ ਆਇਆ ਪਇਆ।
ਹਾਂ ਇੱਕ ਮੋਮੋਜ਼ ਵਾਲੀ ਨਾ ਇੱਕ ਮੋਮੋਜ਼ ਵਾਲੀ ਉਵੇ ਵੀ ਬਣਦੀ ਏ ਤੇਲ ਦੇ ਅੰਦਰ ਨਾ ਚਿੱਲੀ ਫਲੇਕਸ ਜੋ ਆਉਂਦੇ ਆ ਤੇਲ ਦੇ ਅੰਦਰ ਉਹ ਚਿੱਲੀ ਫਲੇਕਸ। ਪਾ ਲਏ ਤੇ ਉਹਨੂੰ ਅੱਛੇ ਤਰੀਕੇ ਕਿਰਨ ਨਾ ਮਤਲਬ ਉਹ ਤੇਲ ਨੂੰ ਤਾੜ ਲਿਆਓ ਵਾਲੇ ਤੇਲ ਨੂੰ ਤੇ ਉਹ ਬਿਲਕੁਲ ਚਿੱਲੀ ਵਕਣ ਦਾ ਉਹਦੇ ਅੰਦਰ ਸਾਰਾ ਤੇਲ ਦੇ ਅੰਦਰ ਫਲੇਵਰ ਚਲ ਜਾਏਗਾ ਤੇ ਉਹ ਚਟਨੀ ਚਟਨੀ ਬੜੀ ਸਵਾਦ ਬਣਦੀ ਹੈ ਲੱਗਦਾ ਨਹੀਂ। ਕੁਛ ਹੈਗਾ ਇਹ
ਹਾਂ ਇਹ ਵਾਲੀ ਇਡਲੀ ਤੇ ਮੈਂ ਵੇਖੀ ਨੀ ਕਦੀ ਮੈਂ ਤੇ ਕਦੀ ਸੁਣੀ ਵੀ ਨੀ ਇਹ ਵਾਲੀ ਇਡਲੀ ਤੇ ਮੈਨੂੰ ਨਵੀ ਰੈਸਿਪੀ ਦੱਸੀ ਹੈ।
ਹਾਂ ਮੈਂ ਵੀ ਨੀ ਸੁਣੀ ਸੀ ਮੈਂ ਵੀ ਕਿਸੇ ਤੋਂ ਸੁਣੀ ਏ
ਅਛਾ- ਅਛਾ ਹਾਂ ਵਧੀਆ ਬਣੇਗੀ ਬਣਾ ਕੇ ਵੇਖਾਂਗੀ। ਸਵਾਦ ਬਣਦੀ ਹਾਂ- ਕੋਈ ਨਵੀਂ ਨਵੀਂ ਰੈਸਿਪੀਆਂ ਟਰਾਈ ਕਰਨੀ ਚਾਹੀਦੀਆਂ ਪੁਰਾਣੀ ਚੀਜ਼ਾਂ ਖਾ ਕੇ ਬੋਰ ਹੋ ਗਏ ਆ
ਹਾਂ, ਉਹੀ ਨਾ ਰੋਜ਼ ਸ਼ਾਮੀ ਫੇਰ ਉਵੇਂ ਦੀ ਚੀਜ਼ਾਂ ਖਾ ਕੇ ਕੇ ਬੰਦਾ ਅੱਕ ਵੀ ਜਾਂਦਾ ਹੈ।
ਹਾਂ ਹੁਣ ਤਾਂ ਵੈਸੇ ਵੀ ਗਰ ਗਰਮੀ ਗਰਮੀ ਹੈਗੀ ਹੈ ਮਨ ਕਿੱਥੇ ਕਰਦਾ ਰਸੋਈ ਵਿੱਚ ਜਾਣ ਨੂੰ ਰੋਟੀ ਬਣਾ ਕੇ ਸਾਰੀ ਉਹ ਥਕਾਨ
ਪਰ ਪਰ ਘਰ ਦਾ ਅਸੀਂ ਖੁਦ ਬਣਾਈਏ ਤੇ ਉਹ ਜ਼ਿਆਦਾ ਫਾਇਦੇਮੰਦ ਏ। ਬਾਹਰ ਦਾ ਫਿਰ ਉਹ ਵੀ ਲੱਗਦਾ ਕਿ ਬਿਕਾਰ
ਹਾਂ ਉਹੀ ਬਾਜ਼ਾਰ ਦਾ ਤੇ ਹਾਂ ਬਾਜ਼ਾਰ ਦਾ ਤੇ ਬਿਲਕੁਲ ਕੋ ਨੁਕਸਾਨ ਦਾਇ ਹੈ ਕਿ ਮੈਂ ਨੀ ਖਾਣ ਦਿੰਦੀ ਬਾਜ਼ਾਰ ਦਾ
ਜਿਵੇਂ ਤੁਹਾਨੂੰ ਪਤਾ ਈ ਉਹਨੇ ਬਾਜ਼ਾਰ ਮੈਂ ਤੇ ਨ ਹੀ ਪਹਿਲੀ ਵਾਰ ਸੁਣਿਆ ਸੀਗੀ ਸਟਫ ਇਡਲੀ ਤੇ ਬਾਜ਼ਾਰ ਥੋੜ੍ਹੀ ਮਿਲਦੀ ਹੋਵੇਗੀ।
ਹਾਂ ਵੈਸੇ ਪਤਾ ਹੈ ਇਹਦੇ ਵਿੱਚ ਅਹ ਸਬਜ਼ੀਆਂ ਨੂੰ ਮਤਲਬ ਆਲੂ ਨਾ ਪਾਓ ਆਲੂ ਦੇ ਬਿਨਾਂ ਸਬਜ਼ੀਆਂ ਵਗੈਰਾ ਪਾ ਲੋ ਉਹਦੀ ਵਧੀਆ ਬਣੇ ਕਿਉਂਕਿ ਹਾਂ ਜਿਵੇਂ ਆਲੂ ਦੇ ਨਾਲ ਚਟਨੀ ਮੈਨੂੰ ਨੀ ਲੱਗਦਾ ਅੱਛੀ ਬਣੇਗੀ ਸਬਜ਼ੀਆਂ ਤੇ ਵਿੱਚ ਚਟਣੀਆਂ ਵਟਣੀਆਂ ਪਾ ਕੇ ਸਾਰੀਆਂ ਜਿਵੇਂ ਪੀਜ਼ਾ ਨੀ ਹੁੰਦਾ।
ਹਾਂ ਵੈਸੇ ਵੀ ਬਣਾ ਸਕਦੇ ਹ ਉਹਦੇ ਅੰ ਅਸੀਂ ਚੀਜ਼ ਵੀ ਪਾ ਸਕਦੇ ਹਾਂ ਚੀਜ਼ ਹੀ ਕਰਨ ਵਾਸਤੇ ਜਿਵੇਂ ਬ ਜਿਵੇਂ ਉਹ ਰੱਖੀ ਨਾ ਮਿਸ ਰੱਖੀ ਉਹਦੇ ਉੱਤੇ ਤੇ ਉਹਦੇ ਉੱਤੇ ਅਸੀਂ ਜੋ ਗ੍ਰਾਇੰਡ ਕੀਤੀ ਹੋਈ ਜੋ ਚੀਜ਼ ਆਉਂਦੀ ਉਹ ਚੀਜ਼ ਪਾਤੀ ਥੋੜ੍ਹੀ ਜਿ ਫਿਰ ਉਹਤੇ ਬੈਟਰ ਪਾ ਦਿੱਤਾ ਉਹ ਚੀਜ਼ ਹੀ ਬਣ ਜਾਏਗਾ ਥੋੜਾ।
ਹਾਂ, ਚੀਜ਼ ਵਾਲੀ ਵੀ ਵਧੀਆ ਬਣ ਜਾਏਗੀ। ਤੇ ਉਹ ਹਲੀ ਵੀ ਵਧੀਆ ਬਣੇਗੀ ਅ ਲਾਇਕ ਪਨੀਰ ਦੀ।
ਹਾਂ ਪਨੀਰ ਦੀ ਵੀ ਬਣਾ ਸਕਦੇ ਹੋ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀ।
ਹਾਂ ਪਨੀਰ ਦੀ ਵੀ ਵਧੀਆ ਬਣ ਜਾਏਗੀ। ਬਣਾ ਕੇ ਵੇਖਾਂਗੇ ਤੁਸੀਂ ਵੈਸੇ ਬਣਾ ਕੇ ਵੇਖੀ ਹੁਣੇ ਇਹ
ਹਾਂਜੀ-ਹਾਂਜੀ ਮੈਂ ਕੱਲ ਹੀ ਬਣਾ ਅੱਜ ਹੀ ਬਣਾ ਰਹੀ ਹਾਂ ਹੁਣੀ ਹੀ ਬਣਾ ਰਹੀ ਸੀ ਮੈਂ
ਅੱਛਾ-ਅੱਛਾ।
ਹੂੰ ਬਸ। ਮਿਸ ਹੀ ਬਣਾਣ ਲੱਗੀ ਸੀ।
ਚਲੋ ਫੇਰ ਬਣਾ ਲੋ ਤੁਸੀਂ ਹਨਾ।
ਹਾਂਜੀ ਚਲੋ ਫਿਰ ਠੀਕ ਏ।
ਹਾਂ ਹੋਰ ਘੱਰ ਆਣਾ ਘੱਰ ਚੱਕਰ ਲਾਣਾ।
ਹਾਂਜੀ ਠੀਕ ਹੈ ਫਿਰ ਮੈਂ ਆਵਾਂਗੀ।
ਹਾਂਜੀ-ਹਾਂਜੀ, ਚੱਲੋ ਠੀਕ ਹੈ ਫੇਰ।
ਠੀਕ ਏ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।